ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਮਾਲਕੋ?
ਅਸੀ ਠੀਕ ਹਾਂ, ਤੁਸੀਂ ਦੱਸੋ?
ਹੋਰ, ਕਿਵੇਂ ਯਾਦ ਕੀਤਾ ਜੀ।
ਬਸ ਵੈਸੇ ਕਰ ਲਿਆ। ਕਿਉਂ ਕਰ ਨਹੀਂ ਸਕਦੇ, ਫੇਰ ਕਿ ਹੋਇਆ।
ਨਹੀਂ- ਨਹੀਂ। ਮੈਂ ਕਿਹਾ ਦਿਨੇ ਮੈਸੇਜ ਆਇ ਹੋਇਆ ਸੀ। ਮੈਂ ਕਿਹਾ ਚਲੋ ਗੱਲ ਹੀ, ਗੱਲ ਹੀ ਕਰ ਲਈਏ।
ਹਾਂਜੀ- ਹਾਂਜੀ, ਨਹੀਂ ਵੈਸੇ ਹੀ ਕਰ ਲਿਆ ਸੀਗਾ। ਮੈਂ ਕਿਹਾ ਚਲੋ ਕਾਫ਼ੀ ਟਾਈਮ ਹੋ ਗਿਆ, ਚਲੋ ਪੁੱਛਿਆ ਨੀ ਹਾਲ- ਚਾਲ। ਚੱਲ ਗੱਲ ਹੀ ਕਰ ਲਈਏ ਅੱਜ। ਹੋਰ ਕਿਵੇਂ ਘਰ ਬਾਰ ਘਰ ਪਰਿਵਾਰ ਸਭ ਠੀਕ ਹੈ?
ਹਾਂਜੀ- ਹਾਂਜੀ ਸਭ ਵਧੀਆ ਜੀ, ਸਭ ਵਧੀਆ।
ਤੁਹਾਡਾ ਕੰਮ ਠੀਕ ਹੈ, ਕੰਮ ਠੀਕ ਚੱਲ ਰਿਹਾ ਤੁਹਾਡਾ?
ਹਾਂਜੀ ਕੰਮ ਕਾਰ ਵਧੀਆ ਜੀ।
ਚਲੋ ਸ਼ੁਕਰ ਹੋਣਾ ਸ਼ੁਕਰ ਈ ਐ ਉਸ ਰੱਬ ਦਾ
ਹਾਂਜੀ ਹਾਂਜੀ
ਅੱਛਾ ਠੀਕ ਐ ਹੋਰ ਰੋਟੀ ਪਾਣੀ ਖਾ ਲਿਆ
ਕੀ ਕਰ ਰਹੇ ਅੱਜ ਕੱਲ੍ਹ ਹਾਂਜੀ ਰੋਟੀ ਪਾਣੀ ਖਾ ਲਿਆ
ਠੀਕ ਹੈ ਬਸ ਕੁੱਛ ਕੁੱਛ ਨਹੀਂ ਅੱਜ ਕੱਲ ਬਸ ਤੁਹਾਨੂੰ ਪਤਾ ਈ ਐ ਫ੍ਰੀ ਫ੍ਰੀ ਮਤਲੱਬ ਘਰ ਦੇ ਘਰ ਦੇ ਕੰਮਾਂ ਤੋਂ ਨੀ ਫ੍ਰੀ ਹੋਇਆ
ਅੱਛਾ ਤਾਂ ਅਸੀਂ ਵੀ ਛੁੱਟੀ ਤੁਹਾਨੂੰ ਵੀ ਛੁੱਟੀਆਂ ਪਈਆਂ ਹੋਈਆਂ ਨੇ
ਹਾਂਜੀ ਹਾਂਜੀ ਹਾਂਜੀ
ਜੋਬ ਵਗੈਰਾ ਨਹੀਂ ਕਰ ਰਹੇ ਤੁਸੀਂ
ਮੈਂ ਫਿਲਹਾਲ ਲੈਫਟ ਕੀਤੀ ਹੋਈ ਐ ਅ ਮਤਲੱਬ ਮੈਂ ਇੰਸ਼ੋਰੈਂਸ ਵਿੱਚ ਸੀਗੀ ਹਾਂਜੀ ਅਤੇ ਮਤਲੱਬ ਮਤਲੱਬ ਮੈਂ ਸਵਿਚ ਕਰਨਾ ਚਾਹੁੰਦੀ ਦੂਸਰੀ ਜਗ੍ਹਾ ਦੇਖ ਰਹੀ ਸੀਗੀ ਐਕਚੁਲੀ ਨਾ
ਅੱਛਾ
ਬਸ ਉਹ ਨਾ ਐਕਚੁਲੀ ਹੁਣ ਥੋੜਾ ਇਸ਼ੂ ਇਹ ਆ ਰਿਹਾ ਕਿ ਫਾਦਰ ਇਨ ਲੋੋ ਜਿਹੜੇ ਨੇ ਮੇਰੇ ਉਹਨਾਂ ਦੀ ਤਬੀਅਤ ਥੋੜ੍ਹੀ ਠੀਕ ਨਹੀਂ ਚੱਲ ਰਹੀ ਤੇ ਉਹਨਾਂ ਨੇ ਨਾ ਹੁਣ ਦੁਬਾਰਾ ਮਤਲੱਬ ਕਰਵਾਣਾ ਆਪਣਾ ਓਪਰੇਟ
ਅੱਛਾ ਤੁਸੀਂ ਸਕੂਲ ਵਗੈਰਾ ਚੱ ਟੀਚਿੰਗ ਕਰਾ ਸਕਦੇ ਟੀਚਿੰਗ ਕਰ ਟੀਚ ਕਰ ਸਕਦੇ ਹੋ
ਸਕੂਲ 'ਚ ਮੈਂ ਠੀਕ ਹੈ ਮਤਲੱਬ ਇਹ ਵੀ ਗੱਲ ਠੀਕ ਹੈ ਤੁਹਾਡੀ ਪਰ ਕੀ ਕਹਿੰਦੇ ਨੇ ਪੈ ਉੱਥੇ ਕੁੱਛ ਨੀ ਹੈਗੀ
ਪੈ ਤੇ ਦੇਖੋ ਕਿਤੇ ਨੀ ਹੁੰਦੀ ਬੰਦਾ ਚੱਲ ਥੋੜਾ ਜਿਹਾ ਇੱਕ ਹੁੰਦਾ ਹੈ ਕਿ ਥੋੜਾ ਜਿਹਾ ਆਊਟਿੰਗ ਹੋ ਜਾਂਦੀ ਏ ਜਿਹੜਾ ਘਰ ਬੱਚੇ ਨੇ ਸਿਰ ਖਾਨਾ ਥੋੜ੍ਹਾ ਜਿਹਾ ਉੱਥੇ ਬੱਚੇ ਸਿਰ ਖਾ ਲੇਣਗੇ
ਹਾਂ ਵੈਸੇ ਮੈਂ ਵੀ ਇਹੀ ਸੋਚਦੀ ਹਾਂ ਇਕ ਤੇ ਮਤਲਬ ਸਕੂਲ ਇਕ ਤਾਂ ਅੱਧਾ ਟਮ ਹੁੰਦਾ ਹਾਫ ਟਾਈਮ ਰਹਿੰਦਾ
ਬੱਚਾ ਨ ਸਾਂਭ ਜਾਂਦਾ ਉਥੇ ਉਥੇ ਪੰਜਾਹ ਬੱਚੇ ਸਾਂਭ ਲੈਣਗੇ
ਤੁਸੀ ਮੈਨੂੰ ਸੁਜੈਸਟ ਕਰ ਰਹੇ ਹੋ ਜਾਂ ਫਿਰ ਮਤਲਬ ਮੈਨੂੰ ਕੀ ਕਰ ਰਹੇ ਹੋ ਮਤਲਬ ਕੀ ਦੱਸ ਰਹੇ ਹੋ ਮੈਨੂੰ ਤੁਸੀ
ਨਹੀ ਨਹੀ ਮੈ ਗੱਲ ਕਰ ਰਿਹਾ ਵਾਂ ਕੀ ਤੁਸੀ ਸਾਂਭਲੋਗੇ
ਉਹ ਤੇ ਫਿਰ ਦੇਖੋ ਪਹਿਲੇ ਵੀ ਐਕਚੁਲੀ ਨਾ ਮੈਂ ਵਿਆਹ ਤੋਂ ਪਹਿਲਾਂ ਵੀ ਮੈਂ ਜੋਬ ਕੀਤੀ ਐ ਪਰ ਮੇਰੇ ਕੋਲ ਨਾ ਸਿਰਫ ਤਿੰਨ ਹੀ ਬੱਚੇ ਸੀਗੇ
ਅੱਛਾ
ਹਾਂਜੀ ਹਾਂਜੀ
ਪੂਰੀ ਕਲਾਸ ਚੱ ਤਿੰਨ ਬੱਚੇ ਹੁੰਦੇ ਨੇ
ਤਿੰਨ ਐਕਚੁਲੀ ਨਾ ਸਕੂਲ ਜਿਹੜਾ ਸੀ ਨਾ ਉਹ ਛੋਟੇ ਲੈਵਲ ਦਾ ਸੀਗਾ ਮਤਲਬ ਤੇ ਮਤਲਬ ਉਹ - ਉਥੇ ਨਾ ਮਤਲਬ ਸੈਵਨਥ ਕਲਾਸ ਜਿਹੜੀ ਸੀਗੀ ਉਹ ਸਿਰਫ ਤਿੰਨ ਹੀ ਬੱਚੇ ਸੀਗੇ ਮਤਲਬ ਨਿਊ- ਨਿਊ ਬਣੇ ਸੀ ਨਿਊ- ਨਿਊ ਬਣੀ ਸੀ ਮਤਲਬ ਸੈਵਥ ਕਲਾਸ ਤੇ ਬਾਕੀ ਫਿਫਥ ਸਿਕਸਥ ਤੱਕ ਹੀ ਸੀਗਾ ਸਕੂਲ ਅਤੇ ਮੈ ਉਹਦੇ ਵਿਚ ਜੋਬ ਕੀਤੀ ਹੋਈ ਐ। ਤੇ ਮਤਲਬ ਸੈਵਨ ਤੈਨੂੰ ਪਤਾ ਨ ਮੈਂ ਐਠਥ ਨੂੰ ਟੀਚ ਕੀਤਾ ਸਾਰੇ ਸਬਜੈਕਟ ਤੇ ਹਾਂਜੀ-
ਨਹੀ ਤੁਸੀ ਇੰਸਟੀਊਟ ਵਗੈਰਾ ਤੇ ਕਰ ਸਕਦੇ ਹੋ ਉਥੇ ਤਾਂ ਜ਼ਿਆਦਾ ਖਿ ਖਿਚ ਖਿੱਚਣੀ ਹੁੰਦੀ ਹੈਗੀ ਜਿਵੇ ਆਈਲੈਡਸ ਦੇ ਹੁੰਦੇ ਨਾ ਛੋਟ- ਛੋਟੇ ਇੰਸਟੀਚਿਊਟ ਖੁੱਲ੍ਹੇ ਹੁੰਦੇ ਆ
ਪਰ ਫਿਰ ਉਹਦੇ ਉਹਦੇ ਨਾਲ ਫਿਰ ਆਈਲੈਟਸ ਤੁਹਾਨੂੰ ਆਉਣੀ ਵੀ ਤਾਂ ਚਾਹੀਦੀ ਹੈ। ਨਾ- ਮੈਟਰ ਕਰਦਾ ਨਾ-
ਅਛਾ- ਅਛਾ ਪਹਿਲੇ ਆਈਲੈਟ ਦਾ ਕੋਰਸ ਅਛਾ ਕੋਰਸ ਕੀਤਾ ਹੋਣਾ ਜਿਦਾ ਫੇਰ-
ਹਾਂਜੀ ਹਾਂਜੀ ਬ੍ਰੈਂਡ ਵੀ ਤਾਂ ਚੱਕ ਪਾਉਦੇ ਤੁਡੇ ਆਈਲੈਟ ਤੁਾਨੂੰ ਆਉਦੀ ਹੈ ਕਿ ਨਹੀ ਤੁਸੀ ਜੇ ਤੁਹਾਨੂੰ ਆਉਦੀ। ਤੁਸੀ ਕਰਾਓਗੇ ਕੀ ਬੱਚਿਆਂ ਨੂੰ
ਅਛਾ।
ਇਹ ਚੀਜ਼ ਵੀ ਤੇ ਹੁੰਦੀ ਹੈ ਨਾ।
ਹੂੰ ਹੂੰ ਹੂੰ ਹੂੰ।
ਅ ਇਸ ਚੀਜ਼ ਦਾ ਵੀ ਫ਼ਰਕ ਪੈਂਦਾ।
ਹੂੰ ਹੂੰ।
ਮੈ ਇਸ ਕਰਕੇ ਨਾ ਫੇਰ ਮੈ ਐਕਚੁਲੀ ਪਹਿਲੇ ਮੈ ਤੁਹਾਨੂੰ ਦੱਸਦਾਂ ਮੈ ਸਕੂਲ ਚ ਵੀ ਟੀਚ ਕੀਤਾ ਹੋਇਆ ਮੈ ਇਥੇ। ਇਮੀਗ੍ਰੇਸ਼ਨ ਦਾ ਆਫਿਸ ਸੀਗਾ ਸਾਡਾ ਬਹੁਤ ਫੇਮ ਉਥੇ ਵੀ ਮੈਂ ਜੋਬ। ਕੀਤੀ ਹੋਈ ਹੈ। ਮੈਂ ਉਥੇ ਮੈਂ ਤਿੰਨ ਸਾਲ ਜੋਬ ਕੀਤੀ ਹੈ। ਵਿਆਹ ਤੋਂ ਪਹਿਲੇ।
ਅਛਾ ਜੀ।
ਤੇ ਮਤਲਬ ਉਥੇ ਠੀਕ ਸੀਗਾ ਮਤਲਬ ਨਾ ਮਤਲਬ ਸੈਲਰੀ ਤੇ ਚਲੋ ਘੱਟ। ਸੀਗੀ ਕਿਉਕਿ ਉਹ ਕੋਈ ਕੰਪਨੀ ਵਗੈਰਾ ਨਹੀਂ ਹੈ। ਉਹ ਨੋਰਮਲ ਇਕ ਸੀਗਾ ਮਤਲਬ ਜਿ ਵੌਇਲਟ। ਸੈਂਟਰ ਬਣੇ ਹੁੰਦੇ ਨੇ ਇਮੀਗ੍ਰੇ ਤੇ ਉਹ ਸੀਗਾ। ਕੰਮ ਕੁਛ ਨਹੀ ਸੀ ਮਤਲਬ ਸਟਰੈੱਸ ਫ੍ਰਰੀ ਰਹਿੰਦੀ ਸੀ ਮੈ ਸਟਰੈੱਸ ਫ੍ਰੀ ਕੋਈ ਸਟਰੈੱਸ ਨਹੀਂ ਹੈ। ਕੋਈ ਕੁਛ ਨੀ ਸੈਲਰੀ ਭਾਵੇਂ ਘੱਟ ਵੀ ਹੈ। ਪਰ ਇੱਕ ਦਮ ਕੂਲ ਮਾਈਂਡ ਨਾਲ ਮੈਂ ਜੋਬ ਕੀਤੀਥੇ ਉਥੇਸ ਟਾਈਮਿੰਗ ਪੰਜ ਵਜੇ ਤੱਕ ਸੀਗਾ।
ਅੱਛਾ ਜੀ।
ਤੇ ਜਦੋਂ ਮੈਂ ਇੰਸ਼ੋਰੈਂਸ ਲਾਈਨ ਚ ਆਈ ਇੰਸ਼ੋਰੈਂਸ ਲਾਈਨ ਚ ਨੋ ਡਾਊਟ। ਪੈਕੇਜ ਬਹੁਤ ਅੱਛੇ ਨੇ ਠੀਕ ਹੈ ਅਗਰ। ਤੁਸੀਂ ਅੱਗੇ ਤੋਂ ਅੱਗੇ ਕੰਪਨੀਆਂ ਵਿੱਚ ਜਾਓਗੇ ਕੰਪਨੀਆਂ ਵਿੱਚ ਤੇ ਤੁਹਾਨੂੰ ਹਾਈ ਤੋਂ ਹਾਈ ਪੈਕ। ਮਿਲਦੇ ਜਾਂਗੇ ਪਰ ਤੁਹਾਨੂੰ ਸਟਰ੍ਰੈਸ ਬਹੁਤ ਹੈ ਜੇ ਇੱਕ ਮਤਲਬ ਇਕ। ਇਕ ਮਹੀਨਾ ਤੁਸੀਂ ਐਕਟਿਵ ਨਹੀਂ ਹੁੰਦੇ ਤਾਂ ਤੁਹਾਨੂੰ ਮਤਲਬ ਬਹੁਤ‌ ਕੋਲ ਕੋਲਾ ਅਟੈਂਡ ਕਰਨੀਆਂ ਪੈਂਦੀਆਂ ਨੇ। ਮਤਲਬ ਸਮਝ ਨਾ ਰਿਹਾ ਕੀ ਮੇਰੀ ਗੱਲ।
ਸਮਝ ਰਿਹਾ ਟਾਰਗੇਟ
ਆ ਬੋਟ- ਟਾਰਗੇਟ ਹਾਂਜੀ ਜੇ ਤੁਸੀ ਅਚੀਵ ਨਹੀ ਕੀਤਾ ਤਾਂ ਵੀ ਤੁਹਾਨੂੰ ਪੀਪ ਆ ਜਾਏਗੀ ਮਤਲਬ ਕਿ ਰਿਸ। ਕੀ ਰਿਸਕ ਹੈ। ਮਤਲਬ ਬੰਦਾ ਟੈਸ਼ਨ ਫਰੀ ਹੋ ਕੇ ਕੋਈ ਦਿਨ ਨਹੀ ਨਿਕਲਦਾ ਔਰ ਉਤੋ ਝੂਠ ਬੋਲਣਾ ਪੈਂਦਾ ਸੀਗਾ। ਕਿ ਹਾਂਜੀ ਅਸੀ ਕਸਟਮਰ ਨੂੰ ਮਿਲ ਕੇ ਆਏ ਹਾਂ ਹਾਂਜੀ ਅਸੀ ਗਏ ਸੀਗੇ ਭਾਵੇ ਤੁਸੀ ਨਹੀ ਵੀ ਗਏ।
ਚਲੋ ਫੇਰ ਤੁਸੀ ਆਪਣਾ ਕੋਈ ਕੰਮ ਸ਼ੁਰੂ ਕਰ ਲਓ।
ਬਸ ਆਪਣਾ ਕੀ ਸ਼ੁਰੁ ਕਰਾਂ ਬ ਤੁਸੀ ਸੁਜਸਟ ਕਰਦੋ।
ਸੀ ਏ ਈ ਸੈਂਟਰ ਤੁਸੀ ਸਟਾਰਟ ਕਰ ਸਕਦੇ ਹੋ।
ਸੀ ਐੱਸ ਈ ਸੈਂਟਰ ਸਟਾਰਟ ਕਰਦਾ ਬਟ ਉਹਦੇ ਲਈ ਵੀ ਇਨਵੈਸਟਮੈਂਟ ਚਾਹੀਦੀ ਹੈ। ਤੁਹਾਨੂੰ ਪਤਾ ਹੀ ਹੈ।
ਅਛਾ ਹੁਣ ਇਨਵੈਸਟਮੈਂਟ ਦੀ ਗੱਲ ਆ ਗਈ ਹੈ। ਮੈ ਇਨਵੈਸਟਮੈਂਟ ਤੇ ਗੱਲ ਦੱਸੀ ਕਿਹਾ ਨੀ ਤੁਹਾਨੂੰ ਮੈ ਤੇ ਤੁਹਾਨੂੰ ਸੁਜੈਸਟ ਕਰ ਰਿਹਾ ਉਹ ਤੇ ਹੁਣ ਤੁਸੀ ਅਰੇਂਜ ਕਰਨਾ ਨਾ। ਹਾਂ ਮੈਂ ਤੁਹਾਨੂੰ ਸੁਜੈਸਟ ਕਰ- ਸੁਜੈਸਟ ਕਰ ਰਿਹਾ ਵਾ ਕਿ ਸੀ ਐਸਈ ਸੈਂਟਰ ਕਰ ਸਕਦੇ ਹੋ ਤੁਸੀਂ। ਘਰ ਵਿੱਚ ਬਿਊਟੀ ਪਾਰਲਰ ਦਾ ਕੰਮ ਕਰ ਸਕਦੇ ਹੋ ਛੋਟੇ ਕਰਿਆਨੇ ਦੀ ਦੁਕਾਨ ਪਾ ਸਕਦੇ ਹੋ।
ਹਾਂਜੀ ਹਾਂਜੀ ਨੀ ਇਹ ਤੇ ਵੈਸੇ ਅੱਛੀ ਸਜੇਸ਼ਨ ਹੈਗੀ ਆ ਤੁਹਾਡੀ ਪਰ। ਇੱਕ ਗੱਲ ਮੈਂ ਤੁਹਾਡੇ ਤੋਂ ਪੁੱਛਾਂ ਮਤਲਬ ਅਗਰ ਬੰਦਾ ਸੋਚੇ। ਕਿ ਡੋਗਸ ਦਾ ਬਿਜਨਸ ਅਗਰ ਕੋਈ ਬੰਦਾ ਕਰਨਾ ਚਾਹੇ ਤੇ ਕਿਵੇਂ ਦਾ ਰਹੇਗਾ।
ਹਾ ਉਹ ਵੀ ਬਹੁਤ ਵਧੀਆ ਜੀ।
ਡੋਗਸ ਦਾ ਹਨਾ
ਹਾਂਜੀ-ਹਾਂਜੀ।
ਜੇ ਇਨਵੈਸਟਮੈਂਟ ਹੀ ਕਰਨੀ ਹੈ ਬੰਦੇ ਨੇ ਤਾਂ ਫਿਰ ਬੰਦਾ ਇਹੋ ਜਿਹੇ ਚ ਕਰੇ ਨਾ ਕਿ ਜਿੱਦ ਜਿਵੇਂ ਜਿੱਦਾਂ ਤੁਹਾਨੂੰ ਅੱਗੋ ਪਰੋਬਲਮ ਅੱਛਾ ਲੱਗ ਰਿਹਾ ਹੋ ਲੱਗ ਰਿਹਾ ਕਿ ਹਾਂ ਛੇ ਮਹੀਨੇ ਤੱਕ ਸਾਨੂੰ ਮਤਲਬ ਅੱਛਾ ਪ੍ਰੋਫਿਟ ਆਏਗਾ ਇਹਦਾ।
ਦੇਖੋ ਉਹਦੇ ਵਿਹਲੇ ਕੰੱਮ ਨੇ ਉਹ ਲੱਗਦਾ ਨੀ ਮੈਨੂੰ ਤੁਸੀਂ ਕੰਮ ਉਹ ਕਰੋ, ਜਿਹੜਾ ਜੈਨੂਅਲ ਜ ਲੱਗੇ।
ਅੱਛਾ-ਅੱਛਾ।
ਕਿਉਂਕਿ ਕਿਸੇ ਨੇ ਕਹਿਣਾ ਹੈ ਕੁੱਤੇ ਰੱਖਿ ਹੋਏਨੇ ਇਸ ਕਰਕੇ ਉਹਦਾ ਕੋਈ ਫਾਇਦਾ ਨਹੀਂ। ਹਾਂ, ਤੁਸੀਂ ਇਸ ਨਾਲੋਂ ਵਧੀਆ ਕੰਮ ਹੈ ਕਿ ਕੋਈ ਆਪਣਾ ਜਿਵੇਂ ਕੋਈ ਦੁ ਦੁਕਾਨ ਹੋਏ ਘੱਟੋ-ਘੱਟ ਬਹਿਣ ਦਾ ਤਾਂ ਕੰਮ ਹੋਏ ਦੁਕਾਨ ਤੇ ਏਸੀ ਲੱਗਾ ਹੋਏ। ਆਰਾਮ ਨਾਲ ਕੁਰਸੀ ਤੇ ਬਹਿਣਾ ਵਾ ਕਸਟਮਰ ਆਇਆ ਤੇ ਅਟੈਂਡ ਕਰ ਲੈ ਨਹੀਂ ਤੇ ਬੈਠੇ ਰਹੇ।
ਹਾਂਜੀ-ਹਾਂਜੀ, ਬਹੁਤ ਵਧੀਆ ਸੁਜੈਸ਼ਨ ਦੇ ਰਹੇ ਹੋ। ਮਤਲਬ ਬਹੁਤ ਵਧੀਆ ਮੇਰੇ ਲਾਇਕ ਵੀ ਹੈ। ਮਤਲਬ ਡੀਜ਼ਰਵ ਵੀ ਮੈਂ ਹੀ ਕਰਦੀ ਕਿਹਾ ਤੁਹਾਨੂੰ ਪਤਾ ਇੰਸ਼ੋਰੈਂਸ ਵਿੱਚ ਤਾਂ ਫੀਲਡ ਵਰਕ ਹੁੰਦਾ ਸੀਗਾ। ਮਤਲਬ ਧੱਕੇ ਖਾਣ ਵਾਲਾ ਕੰਮ ਮੈਮ ਕਦੀ ਇੱਧਰ ਚੱਲ ਜੋ, ਕਦੀ ਉੱਧਰ ਪੈਸੇ ਜ਼ਰੂਰ ਆਉਂਦੇ ਸੀਗੇ ਮਹੀਨੇ ਬਾਦ ਉਹਦੀ-ਉਹਦਾ ਕੋਈ ਉਹ ਨਹੀਂ ਹੈ। ਲੇਕਿਨ ਉਹੀ ਹੈ ਬਸ ਤੁਹਾਨੂੰ ਕੀ ਦੱਸਣਾ ਬਸ ਤੁਸੀਂ ਆਪੇ ਸਮਝ ਸਮਜ ਹੀ ਜਾਓਗੇ।
ਸਮਝ ਗਿਆ ਤਾਂਹੀ ਤੇ ਮੈਂ ਇੰਸ਼ੋਰੈਂਸ ਦੀ ਗੱਲ ਨਹੀਂ ਕਰ ਰਿਹਾ ਤਾਂ ਹੀ ਦੂਜੀੇ ਸਜੈ ਟ ਕਰ ਰਿਹਾ ਤੁਹਾਨੂੰ,
ਹਾਂਜੀ, ਵੈਸੇ ਤੁਸੀਂ ਇੰਸ਼ੋਰੈਂਸ ਵਗੈਰਾ ਕਰਵਾਾਇਆ ਹੋਇਆ ਕਰਾ ਲਿਆ।
ਨਹੀਂ ਜੀ ਮੈਂ ਨਹੀਂ ਕਰਾਇਆ।
ਅੱਛਾ।
ਹਾਂਜੀ, ਹੈਲਥ- ਹੈਲਥ ਹੈਲਥ ਇੰਸ਼ੋਰੈਂਸ ਕਰਾਇਆ ਹੋਇਆ ਜੀ।
ਵੈਸੇ ਨਾ ਇੱਕ ਤੁਹਾਨੂੰ ਸਜੈਸਟ ਕਰਾ ਚਲੋ। ਇਨਸ਼ੋਰੈਂਸ ਇੰਸੋ਼ਰਸ ਮਤਲਬ ਜਿਵੇਂ ਹੈਲਥ ਇੰਸ਼ੋਰੈਂਸ ਜ਼ਰੂਰੀ ਹੈਨਾ। ਉਵੇਂ ਤੁਸੀਂ ਭਾਵੇਂ ਇਨਵੈਸਟਮੈਂਟ ਤੇ ਕਰੋ ਨਾ ਕਰੋ ਪਰ ਟਰਮ ਇੰਸ਼ੋਰੈਂਸ ਜ਼ਰੂਰ ਲਓ ਆਪਣੀ ਫੈਮਿਲੀ ਵਸਤੇ।
ਅੱਛਾ ਜੀ।
ਹਾਂਜੀ, ਇਹ ਮਤਲਬ ਇੱਕ ਸੁਜੈਸ਼ਨ ਹੀ ਦਿਦਾ ਮੈਂ ਤੁਹਾਨੂੰ ਕਿ ਇਹਦਾ ਕੋਈ ਨੁਕਸਾਨ ਨਹੀਂ ਹੈ ਤੁਸੀਂ ਰਿਟਰਨ ਔਰ ਪ੍ਰੀਮੀਅਮ ਮਤਲਬ ਜਿਹੜਾ ਇਹਦੇ 'ਚ ਫੀਚਰ ਹੈਨਾ ਤੁਸੀਂ ਉਹ ਵੀ ਲੈ ਸਕਦੇ ਹੋ ਮੰਨ ਲਓ ਕੱਲ ਨੂੰ ਮੈਂ ਹੈਗੀ ਹਾਂ, ਠੀਕ ਹੈ। ਮੰਨ ਲੋ ਮੈਂ ਇੰਸ਼ੋਰੈਂਸ ਕਰਵਾਇਆ ਟਰਮ ਇੰਸ਼ੋਰੈਂਸ ਉਹ ਟਰਮ ਇਨਸੋਰਂਸ ਇਹ ਉਂਦ ਕਿ ਹੀ ਡੈਥ ਤੇ ਹੀ ਮਿਲਦਾ ਤੁਹਾਨੂੰ ਠੀਕ ਹੈ ਮਨਲੋ ਮੇਰੀ ਡੈਥ ਨਹੀਂ ਨੀ ਹੋਈ ਹ ਡਾਇਟ ਮਤਲਬ ਮੈਂ ਅੱਸੀ ਸਾਲ ਜੀਲੀ ਜਾ ਪਚਾਸੀ ਸਾਲ ਜੀਲੀ ਠੀਕ ਹੈ ਤੇ ਹੁਣ ਮੈਂ ਅਤੇ ਇਹੀ ਸੋਚਾਂਗੀ ਕਿ ਬਈ ਮੈਂ ਮੇਰੇ ਤਾਂ ਡੈਥ ਹੋਈ ਨਹੀਂ ਅਤੇ ਮੈਂ ਤਾਂ ਜਿਹੜਾ ਟਰਮ ਇੰਸ਼ੋਰੈਂਸ ਦਿੱਤਾ ਸੀ ਉਹ ਵੇਸਟ ਚਲਾ ਗਿਆ ਹੈਨਾ, ਤੇ ਤੁਸੀ ਰਿਟਰਨ ਆੱਫ ਪੀਮਿਯਮ ਆਪਸ਼ਨ ਚੂਜ ਕਰ ਲੋ, ਉਹਦੇ ਚ ਪਤਾ ਕੀ ਹੁੰਦਾ ਉਹ ਟਾਈਮ ਪੀਰੀਅਡ ਤੋਂ ਬਾਅਦ ਜਦ ਤੁਹਾਡੀ ਉਹ ਏਜ ਤੇ ਤੁਸੀਂ ਪਹੁੰਚੋਗੇ ਮਤਲਬ ਤੁਹਾਨੂੰ ਮਤਲਬ ਲਾਸਟ ਵਿੱਚ ਤੁਹਾਨੂੰ ਕੀ ਮਿਲੇਗਾ ਜ ਜਿਵੇਂ ਤੁਸੀਂ ਪ੍ਰੀਮੀਅਮ ਦਿੱਤੇ ਹੋਣਗੇ ਨਾ ਐਟਲੀਸਟ ਤੁਹਾਨੂੰ ਉਹ ਮਿਲ ਜਾਣਗੇ।
ਹਾਂਜੀ।
ਹਾਂਜੀ, ਮਤਲਬ ਉਹਦੇ ਤੁਹਾਡਾ ਵੀ ਕੋਈ ਨੁਕਸਾਨ ਨੀ ਹੈ ਮਤਲਬ ਇਹ ਤੁਹਾਨੂੰ ਵੀੱ ਘੱਟੋ ਘੱਟ ਤੈ ਤੇ ਹੋਏਗਾ ਨਾ ਕਿ ਯਾਰ ਜਿੰਨੇ ਮੈਂ ਪ੍ਰੀਮੀਅਮ ਦਿੱਤੇ ਸੀ ਉਹਨੂੰ ਮੈਨੂੰ ਵਾਪਿਸ ਤੇ ਆ ਗਏ ਨੇ। ਘੱਟੋ-ਘੱਟ ਹਾਂ ਤੇ ਮਤਲਬ ਲੋਕੀ ਲੈ ਰਹੇ ਨੇ ਅੱਛੇ ਅੱਛੇ ਕੰਪਨੀਆਂ ਤੋਂ ਵੀ ਲੈ ਰਹੇ ਨੇ ਮਤਲਬ ਟਮ ਬਹੁਤ ਜਰੂਰੀ ਐ ਅੱਜ ਕੱਲ
ਮੈ ਨਾ ਇੱਕ ਦੋਨੋ ਹੋਰ ਡਿਸਕਸ ਕਰਕੇ ਫਿਰ ਮੈਂ ਫਿਰ ਤੁਹਾਨੂੰ ਦੱਸਾਂਗਾ। ਤੁਸੀਂ ਕੀ ਕਰਦੇ ਹੋ ਫੇਰ ਐਨਾ ਤੇ ਕਰ ਸਕਦੇ ਹੋ। ਉਹ ਤੇ ਕਰ ਹੀ ਸਕਦੇ ਕਿਦੋਂ ਵੀ ਕਰ ਸਕਦੇ ਨਾ ਉਹ ਤਾਂ
ਹਾਂਜੀ ਹਾਂਜੀ ਹਾਂਜੀ।
ਚਲੋ ਕੋਈ ਨੀ ਮੇਰਾ ਇੱਕ ਇੱਕ ਦੋ ਹੋਰ ਵੀ ਯਾਰ ਦੋਸਤ ਹੈਗੇ ਉਹ ਵੀ ਕਹਿ ਰਹੇ ਸੀ। ਆਪਣਾ ਕੰਮ ਪਲੈਣ ਵਾਸਤੇ। ਪਲੈਨ ਪਰ ਉਹਦੇ ਵਾਸਤੇ ਨਾ ਰਿਟਰਨਾਂ ਵਗੈਰਾ ਚਾਹੀਦੀਆਂ ਹੁੰਦੀਆਂ ਨੇ ਕੁਝ ਇਸ ਤਰ੍ਹਾਂ ਦਾ
ਥੋੜ੍ਹੀ ਬਹੁਤ ਫੋਰਮੈਲਿਟੀਜ਼ ਹੁੰਦੀਆਂ ਨੇ ਉਹਦੇ ਵਿੱਚ ਤਾਂ ਪ੍ਰੋਪਰ ਡੋਕੂਮੈਂਟ ਲੱਗਦੇ ਨੇ ਜਿਵੇਂ ਅਹ ਚਲੋ ਉਹ ਤੇ ਲੱਗਦੇ ਹੀ ਲੱਗਦੇ ਨੇ ਉਹ ਤੇ ਕੋਈ ਨੀ ਮੈਂ ਤੁਹਾਨੂੰ ਦੱਸ ਦਾਂਗੀ ਜਦੋਂ ਵੀ ਤੁਸੀਂ ਕਰਵਾਨਾ ਹੋਏਗਾ ਪਰ ਇਹ ਕਿ ਮਤਲਬ ਇਹ ਚੀਜ਼ ਤੇ ਫੋਰਮੈਲਿਟੀਜ਼ ਦੇ ਕੋਲ ਹੁੰਦੀਆਂ ਹੀ ਨੇ।
ਚਲੋ ਕੋਈ ਨਾ। ਮੇਰਾ ਦੋਸਤ ਰਿਟਰਨ ਨਭਰਦਾ ਵਾ ਮੈਂ ਉਹਨੂੰ ਇੱਕ ਵਾਰੀ ਗੱਲ ਕਰ ਲਾਂਗਾ ਉਹਦੇ ਨਾਲ ਫਿਰ ਦੱਸਦਾਗਾ ਤੁਹਾਨੂੰ।
ਠੀਕ ਐ ਠੀਕ ਓਕੇ। ਓਕੇ ਜੀ ਠੀਕ।
ਓਕੇ ਓਕੇ ਬਾਏ ਬਾਏ ਬਾਏ।